ਵੀ ਲਿੱਤੀ ਓ ਦੋ ਪੜੇ ਐ, ਹੈਲੋ ਸਸ
ਸਸ ਸਸਰੀ ਕਾਲ ਜੀ ਸਸਰੀ ਕਾਲ ਜੀ, ਹੋਰ ਸੁਨਾਓ ਘਰ ਪਰਿਵਾਰ ਸਬ ਠੀਕ?
ਹਾਂਜੀ ਵਦੀਆ ਬਿਲਕੁਲ ਵਦੀਆ ਔਰ ਸੁਨਾਓ ਕੀ ਚੱਲ ਰੇਐ?
ਬਸ ਵਦੀਆ ਜੀ ਵਦੀਆ ਟਾਈਮ ਪਾਸ ਹੋ ਰਿਆ ਬੱਚੇ ਠੀਕ ਨੇ?
ਹਾਂਜੀ ਬੱਚੇ ਠੀਕ-ਠਾਕ ਵਦੀਆ ਕੋਠੇ ਚੜੀ ਸੀ ਮੈਂ ਕਿਆ ਚੱਲ ਮੈਂ ਥੋੜਾ ਗਮਲੇਆਂ ਨੂੰ ਪਾਣੀ-ਪੂਣੀ ਦੇਦਾ।
ਬਸ ਮੈਂ ਵੀ ਆਪਨੇ ਫਾਰਮ ਦਾ ਲਾ ਆਏਆ ਸੀ ਜੀ ਅੱਜ ਦਿਨੇ।
ਅੱਛਾ-ਅੱਛਾ।
ਹਾਂ ਫਾਮ ਹਾਊਸ ਤੇ ਗਿਆ ਹੋਏਆ ਸੀ ਥੋੜਾ ਜਾ। ਮੈਂ ਕਿਆ ਥੋੜਾ ਓ ਪੇ ਪੇੜ-ਪੂੜ ਲਵਾਏਆ ਸੀ ਪਾਪਲਰ ਦੇ ਮੈਂ ਕਿਆ ਚਲੋ ਥੋੜਾ ਦੇਖ ਆਵਾਂ ਕੈਸੇ ਕਿੰਨੇ ਕ ਵੱਡੇ ਹੋਏ ਨੇ।
ਮੈਂ ਤੁਆਨੂੰ ਪੈਲਾਂ ਵੀ ਕਿਆ ਸਾਨੂੰ ਵੀ ਦਿਖਾ ਲੇਆਓ ਆਪਨਾ ਫਾਮ ਹਾਊਸ। ਕੱਲੇ-ਕੱਲੇ ਚਲੇ ਜੇਆ ਕਰੋ ਹੈਨਾ।
ਫੈਮਿਲੀ ਨਾਲ ਆਓ ਜੀ ਕਮਰਾ ਬਨਾਏਆ ਐ ਟੂਅਲ ਲੱਗੇਆ ਐ ਫਸਟ ਕਲਾਸ ਓਥੇ ਰਸੋਈ ਬਨੀ ਹੋਈ ਐ ਖਾਨ-ਪੀਨ ਦਾ ਸਬ ਜਗਾੜ ਓਥੇ ਈ ਆ ਜਾਏਗਾ ਕੋਈ ਦਿੱਕਤ ਈ ਨੀ।
ਭਰਜਾਈ ਜੀ ਨੂੰ ਵੀ ਲੈ ਕੇ ਜਾਈਓ ਨਾ ਫਿਰ ਆਪ
ਹਾਂ ਤੇ ਜਿੱਦਨ ਤੁਸੀਂ-ਤੁਸੀਂ ਬਨਾਓਗੇ ਤੇ ਮੈਂ ਓਦਨ ਓਨੂੰ ਵੀ ਲੈ ਕੇ ਜਾਵਾਂਗਾ ਨਾ ਜੀ।
ਅਸੀ ਤਾਂ ਨਾਵਾਂਗੇ ਟਿਊਬਵੈਲ ਤੇ ਸਾਰਾ ਦਿਨ ਬੈ ਕੇ।
ਤੇ ਫਿਰ ਮੈਂ ਓਨੂੰ ਵੀ ਲੈ ਜਾਂਗਾ ਫੇਰ ਮੈਂ ਜਵਾਈ ਭਾਈ ਨੂੰ ਵੀ ਬੁਲਾ ਲਾਂਗਾ ਆਪਨੇ।
ਹਾਂ ਫੈਮਲੀ ਨਾਲ ਈ ਮਜ਼ਾ ਆਂਦਾ ਨਾ ਇਹੋ ਜੀ ਜਗਾ ਤੇ।
ਹੋ ਜਾਂਗੇ।
ਪਿਕਨਿਕ ਦੀ ਪਿਕਨਿਕ ਜੀ ਹੋ ਜਾਂਦੀ ਐ। ਨਈ ਅਸੀਂ ਖਾਣਾ ਪੀਣਾ ਉੱਥੇ ਕਯੋ ਬਣਾਂਗੇ ਅਸੀ ਕਰੋ ਬਣਾਕੇ ਲਿਆਵਾਂਗੇ।
ਨਈ ਜਦ ਰਸੋਈ ਉੱਥੇ ਹੈਗੀ ਐ ਆਪਣੇ ਮਨਪਸੰਦ ਦੀ ਸਬਜ਼ੀਆ ਉੱਥੇ ਲੱਗੀਆ ਹੋਈਆ ਨੇ। ਗੋਭੀ ਤੋੜ ਕੇ ਬਣਾਓ, ਬੈਂਗਣ ਤੋੜ ਕੇ ਬਣਾਓ, ਭਿੰਡੀਆਂ ਬਣਾਓ ਤਾਜ਼ੀ ਬਣਾਓ।
ਵਾਹ ਜੀ ਵਾਹ, ਵਾਹ ਜੀ ਵਾਹ ਤੋੜ ਕੇ ਲਿਆਵਾਂਗੇ ਵੀ ਫੇਰ ਅਸੀਂ ਕਾਰ ਵਾਸਤੇ ਵੀ।
ਕੁਲ, ਬਿਲਕੁਲ-ਬਿਲਕੁਲ ਜੀ ਬਿਲਕੁਲ ਅਸੀਂ ਡੇਢਨ ਕਨਾਲ ਬਾੜੇ ਚ ਸਬਜ਼ੀ ਲਾਈ ਹੋਈ ਏ। ਮੈਂ-ਮੈਂ ਕਈ ਵਾਰੀ ਸੰਡੇ ਨੂੰ ਨਿਕਲ ਜਾਂਦਾ ਨਾ ਜੀ।
ਮੈਂ ਸੰਡੇ ਨੂੰ ਗਿਆ ਸੀ ਤੇ ਮੈਂ ਘੀਆ ਲੈ ਕੇ ਆਇਆ ਸੀ।
ਅੱਛਾ
ਹਾਂ ਤੇ ਘੀਆ ਤਾਜ਼ੀ ਘੀਆ ਇਸ ਬਣੀ ਜਿਸ ਮਲਾਈ ਖਾ ਰਿਆ ਵਾ ਮੂੰਹ ਮਲਾਈ।
ਬਣਦਾ ਈ ਏਦਾਂ ਜੀ ਮੈਂ ਤੋਰੀਆਂ ਬਣਾ ਰ ਉਗਾ ਰਖਿਆ ਬਲਕਿ ਸਾਡੇ ਕਾਰ ਦੀ ਕਤੋਰੀਆਂ ਦੀ ਬੇਲ ਲੱਗੀ ਹੋਈ ਏ। ਤੇ ਕਾਰ ਤੋਰੀ ਬਣਾਓ ਔਰ ਬਾਜ਼ਾਰ ਦੀ ਤੋਰੀ ਚ ਜ਼ਮੀਨ ਆਸਮਾਨ ਦਾ ਫ਼ਰਕ ਐ।
ਇਹ ਜੀ ਤਾਜ਼ਾ ਫਲ ਦੇਖੋ ਹੁਣ ਨਾ ਜੀ, ਹਿਮਾਚਲ ਗਏ ਸੀ ਜੀ।
ਹੂੰ।
ਪਾੜਾਂ ਚ ਤੇ ਉੱਥੇ ਪੇੜ ਤੋਂ ਤੋੜ ਕੇ ਸੇਬ ਖਾਧਾ ਘੁੰਮਣ ਗਏ ਸੀ। ਓ ਸੇਬ ਨੂੰ ਟੱਕ ਮਾਰਿਆ
ਤੇ ਮੈਂ ਪੂਰੀ ਜੇੜੀ ਰਸ ਨਾਲ ਨਾ ਪੂਰੀ ਕਮੀਜ਼ ਭਰ ਗਈ ਸੀ। ਉਹੇ ਐਥੇ-ਐਥੇ, ਐਥੇ ਤੱਕ ਤੇ ਆਦੇ ਸੁੱਕ ਜਾਂਦੇ ਨੇ ਓ ਫਰੂਟ।
ਹੂੰ।
ਐਥੇ ਤੱਕ ਤੇ ਓਦਾ ਰਸ ਈ ਖਤਮ ਹੋ ਜਾਂਦਾ ਜੀ, ਤਾਂ ਤੋੜ ਕੇ ਖਾਓ ਤੁਸੀਂ ਉੱਥੇ ਤੁਸੀਂ ਦੇਖਿਆ ਜੇ ਕਦੀ ਜਾਓ ਪਾੜਾ ਚ। ਤੇ ਤੁਸੀਂ ਉੱਥੇ ਕਿਸੇ ਬਗੀਚੇ ਲੱਗੇ ਹੁੰਦੇ ਨੇ ਕਿਸੇ ਨੂੰ ਕੈ ਦੋ ਮਨਾ ਨੀ ਕਰਦੇ ਹੋ ਪਹਾੜੀਏ। ਏਕ ਅ ਸੇਬ ਜ਼ਰਾ ਦੇਈ ਯਾਰ ਖਾਣ ਵਾਸਤੇ ਤੇ ਕਦੀ ਉਹਨੂੰ ਚ ਮਾਰ ਕੇ ਖਾ ਕੇ ਦੇਖੋ। ਤੇ ਪੂਰਾ-ਪੂਰਾ ਰੱਸਾ ਤੁਹਾਨੂੰ ਮਹਿਸੂਸ ਹੋਏਗਾ ਜਿਸਨ ਤੁਸੀਂ ਜੂਸ ਪੀ ਰਹੇ ਔ।
ਕੁਦਰਤੀ ਚੀਜ਼ ਤਾ ਕੁਦਰਤੀ ਐ ਨਾ, ਕੋਈ ਕੈਮਿਕਲ ਨੀ ਐ ਕੋਈ ਟੀ ਕਾ ਨੀ ਐ, ਕੋਈ ਕੁੱਛ ਨੀ ਐ ਵਿੱਚ।
ਔ ਤਾਂਹੀ ਤੇ ਹਿਮਾਚ ਤਾਹੀ ਤੇ ਹਿਮਾਚਲੀਏ ਲਾਲ ਹੂੰਦੇ ਨੇ ਇਕਦਮ ਲਾਲ ਪਏ ਹੁੰਦੇ ਨੇ ਸੇਬ ਖਾ ਕੇ ਨਾਸ਼ਪਤੀਆ ਹੂੰ-ਹੂੰ। ਹਾਂ ਉਹ ਫਰੂਟ ਹੀ ਜਾਦਾ ਉੱਧਰ ਫਰੂਟ ਹੈਗਾ। ਬਦਾਮ ਹੈਗੇ ਨੇ ਹੁਣ ਕੱਚਾ ਬਦਾਮ ਹੈਗਾ।
ਕਿਉਂਕਿ ਉੱਥੇ ਮਾਰਕਿਟਾ ਹੈ ਨੀ ਇਨੀਆ ਆਪਣੀ ਸਬਜ਼ੀ ਆਪ ਹੀ ਬੀਜਦਾ ਹਰ
ਕਿਉਂਕਿ ਬਰਸਾਤਾਂ ਚ ਪਹਾੜੇ ਪਹਾੜਾਂ ਚ ਪਾਨੀ ਆ ਜਾਂਦਾ ਫਿਰ ਫਰੂਟ ਕੀ ਕਰਦੇ ਨੇ ਪਾਨੀ ਕਈਆਂ ਦੇ ਐਸਾ ਪਾੜਾਂ ਚੋਂ ਰਸਤਾ ਨੀ ਹੁੰਦਾ ਜਾਣ ਦਾ ਮੰਡੀ ਤੱਕ। ਉਹ ਫਿਰ ਫਰੂਟ ਨੂੰ ਤੋੜ ਕੇ ਸੁਕਾ ਲਿੰਦੇ ਨੇ, ਕਿਉਂਕਿ ਮੰਡੀ ਚ ਜਾਣ ਜੋ ਫਰੂਟ ਨੀ ਰੇੰਦਾ, ਫਿਰ ਉਹ ਫਰੂਟ ਨੂੰ ਸੁੱ ਕਾ ਕੇ ਤੇ ਆਪਣੇ ਡੱਬਿਆਂ ਚ ਪੈਕ ਕਰ ਲੈਂਦੇ ਨੇ ਉਦਾ ਮੁਰੱਬਾ ਬਣਾ ਲੈਂਦੇ ਨੇ। ਤਾਈ ਤੇ ਲਾਲ
ਵਧੀਆ-ਵਧੀਆ ਮੈਂ ਅੱਜ ਕੋਠੇ ਚੜੀ ਸੀ ਬਲ ਕਿ ਮੈਂ ਕਿਹਾ ਚੱਲ ਮੈਂ ਥੋੜਾ ਜਿਹਾ ਗਮਲਿਆਂ ਨੂੰ ਪਾਣੀ ਦੇਵਾਂ, ਪਰ ਬੱਦਲ ਬਣਿਆ ਫਿਰ ਮੈਂ ਬਚ ਗਈ, ਮੈਂ ਕਿਹਾ ਹੁਣ ਨੀ ਮੈਂ ਦਿੰਦੀ। ਬਾਰਿਸ਼ ਦਾ ਕੋਈ ਪਤਾ ਨੀ, ਬਾਰਿਸ਼ ਆ ਜਾਏ ਤਾਂ ਵਧੀਆ
ਦੇਖੋ ਬਾਰਿਸ਼ ਤੇ ਕੱਲ ਦੀ ਨੈਟ ਤੇ ਦੱਸ ਰਹੇ ਨੇ ਕੱਲ੍ਹ ਦੀ ਬਹੁਤ ਭਯੰਕਰ ਬਾਰਿਸ਼ ਹੈਗੀ ਐ
ਅੱਛਾ
ਹਾਂ ਕੱਲ ਦੀ ਕਹਿ ਰ ਤਾਬੜ ਤੋੜ ਬਾਰਸ਼ ਹੈਗੀ ਏ। ਬਾਕੀ ਜੇ ਰਾਤੀ ਵਾਸ ਜਾਏ ਤਾਂ ਕੋਈ ਵੱਡੀ ਗੱਲ ਨਹੀਂ। ਕਿਉਂਕਿ ਮੌਸਮ ਏਧਰ ਵੀ ਬਣਿਆ ਹੋਇਆ ਹੈ ਬਾਰਿਸ਼ ਦਾ।
ਅੱਛਾ, ਅਸੀਂ ਬਲਕਿ ਪਿੱਛੇ ਗਏ ਸੀਗੇ ਕਿਤੇ ਘੁੰਮਣ ਤੇ ਕੋਠੇ ਤੇ ਗਮਲੇ ਪਏ ਪਏ ਸੀ। ਸਾਡੇ ਨਾ ਸੁੱਕ ਗਏ ਸੀ, ਪਾਣੀ ਤਾਂ ਪਿੱਛੋਂ ਦੇਣ ਵਾਲਾ ਸੀ ਨੀ ਗੇ, ਤੇ ਸਾਰੇ ਇੰਨਾ ਦੁੱਖ ਲੱਗਿਆ। ਸਾਰੇ ਗਮਲੇ ਅੱਠ-ਦਸ ਗਮਲੇ ਨੇ ਸਾਰੇ ਸੁੱਕ ਗਏ। ਤੇ ਫਿਰ ਉਹ ਪੜੋਸ ਚ ਇੱਕ ਮਾਲੀ ਲੰਗਦਾ ਪਯਾ ਸੀ ਉਹਦੇ ਕੋਲ ਮੈਂ ਪੁੱਛਿਆ ਗਮਲੇ ਸੁੱਕ ਗਏ, ਵੀ ਇਹ ਗਮਲੇ ਬਦਲ ਦੇ। ਉਹ ਕਹਿੰਦਾ ਬਦਲੋ ਨਾ ਇਹਨੂੰ। ਇਹ ਜਿਹੜਾ ਤੁਹਾਡਾ ਏਸੀ ਦਾ ਪਾਣੀ ਨਿਕਲਦਾ ਨਾ, ਏਸੀ ਦਾ ਪਾਣੀ ਇਹਨਾਂ ਨੂੰ ਦਿਓ ਦੋ-ਤਿੰਨ ਦਿਨ ਲਗਾਤਾਰ।
ਹਾਂ
ਅਸੀਂ ਤਾਂ ਸੁੱਟ ਦਿੰਦੇ ਹਾਂ ਬਾਲਟੀਆਂ ਡੋਲ-ਡੋਲ ਕੇ। ਉਹ ਏਸੀ ਦਾ ਪਾਣੀ ਦੋ ਤਿੰਨ ਤਿੰਨ ਵਰ ਗੀ
ਉਹ ਕਿਆ ਦਾ ਪਾਣੀ ਹੁੰਦਾ ਨੀ, ਖਾਦ ਹੁੰਦਾ ਜੀ ਉਹ ਉਹ ਜਿਸ ਤਰ੍ਹਾਂ ਹੁਣ ਬਾਰਿਸ਼ ਦਾ ਪਾਣੀ ਏ ਨਾ ਜੀ। ਉਹ ਇਕੱਠਾ ਕਰਕੇ ਤੁਸੀਂ ਚ ਪਾਓ ਤੇ ਬੈਟਰੀ ਵਾਲੇ ਪਾਣੀ ਦੀ ਲੋੜ ਨਹੀ ਪੈਂਦੀ। ਬੈਟਰੀ ਇਕਦਮ ਚਾਰਜ ਹੋ ਜਾਦੀ ਏ, ਉਹ ਕਿਉਂਕਿ
ਫਿਲਟਰ ਚ ਵੀ ਕਈ ਲੋਕ ਪਾਂਦੇ ਨੇ ਐਹੀ।
ਹਾਂ ਹਾਂ, ਇਨਵੇਟਰ ਚ ਹੀ ਉਹ ਕਹਿ ਰਹੇ ਨੇ, ਇਨਵੇਟਰ ਦੀ ਬੈਟਰੀ ਚ ਪਾਓ। ਤੁਸੀਂ ਉਹ ਉਹ ਲੋੜ ਨਹੀ ਪੈਂਦੀ ਤੁਹਾਨੂੰ, ਉਹੀ ਉਹ ਪਾਣੀ ਕੱਟ ਇਕੱਠਾ ਕਰ ਲਓ ਨਾ ਅਰ ਬਾਰਸ਼ ਦਾ ਉੱਪਰ ਤਸਲੇ ਚ ਉਹੀਓ ਗਮਲਿਆਂ ਚ ਪਾਓ। ਕਿਉਂਕਿ ਹੁਣ ਬਰਸਾਤ ਹੋ ਰਹੀ ਏ। ਉਪਰ ਇਹ ਆਸ ਅਸਮਾਨ ਹੈਗਾ ਅਸਮਾਨ ਚ ਦੇਖੋ ਕੀ ਕੀ ਪਦਾਰਥ ਹੈਗੇ ਨੇ ਕੋਈ ਪਤਾ ਹੀ ਨਹੀਂ ਹੈਗਾ?
ਬਿਲਕੁਲ
ਉਹ ਪਾਣੀ ਕੀ-ਕੀ ਜੜੀ ਬੂਟੀਆਂ ਨਾਲ। ਕੀ ਬਰਸ ਰਿਹਾ ਕੀ ਨਹੀਂ ਬਰਤ ਰਿਹਾ?
ਅੱਛਾ
ਹੈਜੀ ਤੇ ਉਹ ਕਿੰਨਾ ਫਾਇਦਾ ਦੇਗਾ।
ਪਰ ਤੁਸੀਂ ਤੁਹਾਡੇ ਫਾਰ ਹਾਊਸ ਤੇਹੜ ਕਿਹੜੇ-ਕਿਹੜੇ ਪੇੜ ਲੱਗੇ ਨੇ?
ਆਪਾਂ ਤੇ ਪਾਪੂਲਰ ਲਾਇਆ ਜੀ। ਬਾਕੀ ਜਿੱਥੇ ਅਸੀਂ ਥੋੜਾ ਜਿਹਾ ਉਹ ਬਣਾਇਆ ਆਪਣਾ ਟੀਯੂਬਵੈਲ ਦੀ ਹੋਦੀ ਬਣਾਈ ਹੋਈ ਏ।
ਹੂ
ਸੜਕ ਤੇ ਦੋ ਚਾਰ ਬੰਦੇ ਪੰਜ ਬੰਦੇ ਬਣ ਕੇ ਨਾ ਲੈਣ ਅੰਦਰ ਅੰਦਰ ਟਾਈਲਾਂ ਲਾਈਆਂ ਹੋਈਆਂ ਨੇ ਫਸ ਕਲਾਸ।
ਅਹ ਵਾ ਜੀ ਵਾ।
ਤੇ ਉਹ ਉਹ ਉਹ ਜਗ੍ਹਾ ਬਣਾਈ ਹੋਈ ਆ ਅੱਧੇ ਕਿੱਲੇ ਚ। ਉਹਦੇ ਚ ਜੀ ਤਿੰਨ ਕਮਰੇ ਹੈਗੇ ਨੇ ਜੀ।
ਹੂ
ਦੋ ਕਮਰਿਆਂ ਚੋਂ ਬੈੱਡ ਬਿਛੇ ਹੋਏ ਨੇ, ਇਕ ਕਮਰੇ ਚ ਤਖ਼ਤਪੋਸ਼ ਬਿਛੇਆ ਹੋਯਾ ਹੈ। ਔਰ ਇੱਕ ਇੱਕ ਹਾਲ ਹੈਗਾ ਹੈ ਉਹਦੇ ਚ ਡਾਇਨਿੰਗ- ਲਾਇਆ ਹੋਯਾ ਐ, ਪੁਰਾਣਾ ਘਰ ਪਿਆ ਸੀ, ਉਹ ਚੱਕ ਕੇ ਉੱਥੇ ਰੱਖ ਤਾ ਉਹਦੇ ਅਗਰ-ਮਗਰ ਛੇ-ਸੱਤ ਬਾਕੀ ਪਲਾਸਟਿਕ ਦੀਆਂ ਛੇ-ਸੱਤ ਕੁਰਸੀਆਂ ਰੱਖੀਆਂ ਹੋਈਆਂ ਨੇ ਕੋਈ ਆਣਗੇ ਤੇ।
ਦਸ ਬੰਦੇ ਆਪਣਾ ਸਮਾ ਜਾਣ ਵਿਚ ਹੈਨਾ।
ਕੋਈ ਆਏਗਾ ਤੇ ਇੱਕ-ਦੋ ਕੁੱਕਰ ਰੱਖੇ ਨੇ। ਇੱਕ-ਦੋ ਕੜਾਈਆਂ ਰੱਖੀਆਂ ਨੇ। ਚਾਹ ਆਲਾ ਫਰਾਈ ਪੈਨ ਜਿਹਾ ਰੱਖਿਆ ਏ।
ਅੱਛਾ, ਪੂਰਾ ਇਤਜ਼ਾਮ ਰੱਖਿਆ।
ਹਾਂ। ਮਿਰਚ-ਮਸਾਲਾ ਸਭ ਕੁਛ ਰੱਖ‌ਇਆ। ਬਾਕੀ ਪਿਆਜ਼, ਟਮਾਟਰ, ਬ ਅ ਟਮਾਟਰ ਹੈਗੇ ਨੇ ਆਪਣੇ। ਪਿਆਜ਼ ਵੀ ਆਪਣੇ ਨੇ। ਹਾਂ। ਓ ਆਲੂ-ਊਲੂ ਲੋੜ ਪੈਂਦੀ ਏ, ਉਹ ਘਰੋਂ ਚੱਕ ਲੈਂਨੇ ਆ। ਘਰ ਵੀ ਬੜੇ ਪੱਟਕੇ ਰੱਖੇ ਹੁੰਦੇ ਨੇ। ਆਲੂ ਵੀ ਲਾਏ ਹੋਏ ਨੇ।
ਵਧੀਆ-ਵਧੀਆ। ਬਸ ਫੇਰ ਤਾਂ ਬਸ ਅੱਜ-ਕੱਲ੍ਹ ਦੇ
ਉਹ ਤਾਜ਼ੀ ਤੋੜ ਲੈਂਨੇ ਆ।
ਵਧੀਆ, ਅੱਜ-ਕੱਲ੍ਹ ਕੀਦੇ ਕੋਲ ਹੈ ਐਂਨਾ ਟਾਈਮ। ਪਰ ਫੇਰ ਵੀ ਤੁਸੀਂ ਨਿਕਾਲ ਲੈਂਦੇ ਓ। ਉੱਥੇ ਕੀ ਫਿਰ, ਪਰਮਾਨੈਂਟ ਰੱਖਿਆ ਏ ਬੰਦਾ ਕੋਈ।
ਹਾਂ, ਪਰਮਾਨੈਂਟ ਬੰਦਾ ਰੱਖਿਆ ਜੀ। ਇਹਦੇ ਸਾਡੇ ਦਾਦੇ ਦਾ ਅ ਦਾਦਕਾ ਪਰਮਾਨੈਂਟ ਤੇ ਸਾਡੇ ਤਾਏ ਦਾ ਮੁੰਡਾ ਈ ਏ। ਉਹਨੂੰ ਜ਼ਮੀਨ ਦਿੱਤੀ ਹੋਈ ਐ ਵੰਡਾਈ ਤੇ ਨਾ ਜੀ। ਸਾਲ ਦੇ ਠੇਕੇ ਤੇ।
ਹਮ-ਹਮ-ਹਮ।
ਹਾਂ ਤੇ ਉਹ ਚੱਕਰ ਇਹੋ ਜੇ ਜੀ। ਉਹ-ਉਹ ਮੈਂ ਅਹ ਆਪਣਾ ਉਹ ਦੇਖ-ਰੇਖ ਕਰ ਲੈਂਦਾ, ਸਾਰੀ ਉੱਥੇ। ਹਾਂ-ਹਾਂ, ਤਾਏ ਦਾ ਮੁੰਡਾ ਨਾਲੇ ਠੇਕਾ ਸਾਲ ਦਾ ਆ ਜਾਂਦਾ। ਤਿੰਨ ਕਿੱਲੇ ਹੈਗੇ ਨੇ। ਆਪਣਾ ਇਹ ਸਾਡੇ ਦਾਦੇ-ਪੜਦਾਦੇ ਨੇ ਛੱਡ ਗਏ ਨੇ ਜੀ। ਅਸੀਂ ਉਸ ਤੋਂ ਜ਼ਿਆਦਾ ਵਧਾ ਨੀ ਸਕੇ।
ਪਰ ਐਈਏ ਵੀ ਉਹਨਾਂ ਦੀ ਤੇ ਸਾਂਭ ਸਕਿਓ ਨਾ। ਅੱਜ-ਕੱਲ੍ਹ ਤਾਂ ਸਾਂਭੇ ਈ ਨੀ, ਕੋਈ ਜ਼ਮੀਨਾਂ ਈ ਨੀ ਸਾਂਭਦਾ। ਉਹ ਤਾਂ ਬਹੁਤ ਭਾਗਾਂ ਵਾਲਾ ਬੰਦਾ, ਜਿਹੜਾ ਪੁਰਾਣੀ ਜ਼ਮੀਨਾਂ ਸਾਂਭ ਕੇ ਬੈਠਾ ਇਸ ਟੈਂਮ।
ਉਹ ਸਾਂਭੀ ਹੋਈ ਏ ਜੀ। ਉਹ ਤੇ ਦੋ ਢਾਈ ਕਰੋੜ ਰੁਪਏ ਦੀ ਜ਼ਮੀਨ ਹੈਗੀ। ਹੁਣ ਉਹ ਵੇਚ ਕੇ, ਉਹ ਸੜਕ ਦੇ ਉੱਤੇ ਹੈਗੀ ਏ। ਅਗਰ ਉਹ ਵੇਚ ਕੇ ਲਈਏ ਤੇ ਬ ਦੱਸ ਕਿੱਲੇ ਬਣ ਸਕਦੇ ਨੇ। ਪੰਦਰਾਂ ਬਣ ਸਕਦੇ ਨੇ। ਮਗਰ ਉਹ ਥੋੜ੍ਹੀ ਮਿਲੇਗੀ। ਐ ਹੁਣ ਰੋਡ ਤੇ ਤਿੰਨ ਕਿੱਲੇ ਪਈ ਪਈ ਏ। ਮੈਂ ਕਿਹਾ ਅੱਗੇ ਦੇਖਾਂਗੇ। ਹਾਂ, ਅੱਗੇ ਮੈਂ ਕਿਹਾ ਪਈ ਰਹੇ ਬਾਕੀ ਚੱਲ ਰਿਹਾ। ਕਣਕ ਆ ਜਾਂਦੀ ਏ, ਜੀਰੀ ਆ ਜਾਂਦੀ ਏ।
ਹਮ। ਅਸੀਂ ਲੋਗ ਜੀਰੀ ਕਹਿੰਨੇ। ਕੁਛ ਲੋਗ ਇਹਨੂੰ ਝੋਨਾ ਵੀ ਕਹਿੰਦੇ ਨੇ ਹਨਾ।
ਝੋਨਾ ਪੰਜਾਬ ਵਾਲੇ ਕਹਿੰਦੇ ਨੇ।
ਹਮ।
ਪੰਜਾਬ ਆਲੇ ਜ਼ਿਆਦਾਤਰ ਝੋਨਾ ਈ ਕਹਿੰਦੇ ਨੇ ਜੀ। ਹਾਂ, ਸਾਡਾ ਤੇ ਪ-ਪੰਜਾਬ ਦੇ ਨਾਲ ਈ ਲੱਗਦਾ ਐ ਨਾ ਜੀ। ਅਹੀ ਬਿਲਕੁਲ ਬਾਡਰ ਤੇ ਬੈਠੇ ਆ।
ਹਾਡੇ ਉਹੀ ਕਹਿੰਦੇ ਝੋਨਾ, ਹਮ।
ਹਾਂ, ਝੋਨਾ ਐ ਜੀ। ਇੱਕ ਪਾਸੇ ਸਾਡੇ ਹਮਾਚਲ ਲੱਗ ਗਿਆ। ਇੱਕ ਪਾਸੇ ਸਾਡੇ ਪੰਜਾਬ ਲੱਗ ਗਿਆ। ਹਰਿਆਣਾ ਲੱਗ ਗਿਆ। ਅਹੀਂ ਤੇ ਬਿਲਕੁਲ ਕਿਨਾਰੇ ਤੇ ਬੈਠੇ ਆ ਨਾ ਜੀ।
ਅਸੀਂ ਬਹੁਤ ਵਧੀਆ ਬੈਠੇ ਆ। ਜਿੱਥੇ ਵੀ ਬੈਠੇ ਆ, ਮਜ਼ੇ ਨਾਲ ਬੈਠੇ ਆ। ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨੀ ਐ ਸ
ਬਿਲਕੁਲ ਜੀ, ਬਿਲਕੁਲ-ਬਿਲਕੁਲ।
ਹਰਿਆਲੀ ਵੀ ਸੋਹਣੀ ਐ।
ਬਣਾਓ ਪ੍ਰੋਗਰਾਮ ਫਿਰ, ਕਦੀ ਮੈਂ ਵੀ ਇੱਧਰੋਂ ਆਪਣੀ ਫੈਮਿਲੀ ਨੂੰ ਪਹਿਲਾਂ ਲੈਕੇ ਪਹੁੰਚ ਜਾਗਾ। ਤੁਸੀਂ ਆ ਜਾਇਆ ਜੇ, ਪਹੁੰਚ ਜਾਇਆ ਜੇ।
ਹਾਂ ਤੇ ਤੁਸੀਂ ਜਦੋਂ, ਅਸੀਂ ਆ ਜਾਂਵਗੇ ਤੁਸੀਂ ਹੁਣ ਅਗਲੀ ਵਾਰ ਜਾਓਗੇ ਸਾਨੂੰ ਨਾਲ ਲੈ ਕੇ ਜਾਣਾ।
ਹਾਂ ਬਿਲਕੁਲ ਜੀ, ਬਿਲਕੁਲ- ਬਿਲਕੁਲ- ਬਿਲਕੁਲ ਨਹੀਂ ਅਸੀਂ ਪਹੁੰਚ ਕੇ ਪਹਿਲਾਂ ਤੁਹਾਡਾ ਇੰਤਜ਼ਾਮ ਕਰਾਂਗੇ ਨਾ ਜੀ ਸਾਰਾ।
ਨਹੀਂ - ਨਹੀਂ ਅਸੀਂ ਮੈਂ ਭਰਜਾਈ ਰਲ ਕੇ ਇੰਜਜ਼ਾਮ ਕਰ ਲਗੇ ਤੁਸੀਂ ਸਮਾਨ ਨਾਲ ਲੈ ਜਾਣਾ।
ਅੱਛਾ। ਅੱਛਾ- ਅੱਛਾ- ਅੱਛਾ- ਅੱਛਾ।
ਤੁਸੀਂ ਅੰਦਰ ਨਾ ਨਾਦੇ ਤੁਹਦੇ, ਨਾਲ ਅਸੀ ਰੋਟੀ ਸਬਜੀ ਵੀ ਬਣਾ ਲੈਣੀ ਰਲ ਕੇ।
ਹਾਂਜੀ-ਹਾਂਜੀ-ਹਾਂਜੀ।
ਹੋਰ ਹੁਣ ਕਿੱਥੇ ਟੂਰ ਕਰੋਗੇ ਤੁਸੀ ਵੈਸੇ।
ਨਾਉਣਾ ਧੋਣਾ ਤਾਂ ਬੱਚਿਆਂ ਦਾ ਹੀ ਹੁੰਦਾ ਹੈਜੀ।
ਨਹੀਂ ਅਸੀਂ ਵੀ ਨਵਾਂਗੇ ਅਸੀ ਕਿਉਂ ਸਿੱ
ਹਾਂ ਨਹੀਂ-ਨਹੀਂ ਤੁਸੀਂ ਨਾ ਆ ਜੀ ਕੋਈ ਦਿੱਕਤ ਆਲੀ ਗੱਲ ਥੋੜ੍ਹੀ ਨਾ ਆ ਜੀ। ਅੱਜ ਕੱਲ੍ਹ ਤਾਂ ਗਰਮੀਆਂ ਹੀ ਹੈਗੀਆਂ ਨੇ।
ਟਿਊਵੈਲ ਚ ਇੱਕ ਵਾਰੀ ਵੜ ਜੋ, ਕਿੰਨੀ ਮਸਤੀ ਹੁੰਦੀ ਐ ਬੜਾ ਮਜ਼ਾ ਆਉਂਦਾ ਬਚਪਨ ਯਾਦ ਆ ਜਾਂਦਾ ਬੰਦੇ ਨੂੰ ਆਪਣਾ।
ਨਾਲੇ ਕੋਈ ਉੱਥੇ ਦਿੱਕਤ ਨੀ ਹੈਗੀ ਜੀ ਦੀਵਾਰ ਸਾਡੀ ਦਸ -ਦਸ ਫੁੱਟ ਉੱਚੀ ਹੈਗੀ ਐਂ।
ਅੱਛਾ।
ਹਾਂ ਬਾਹਰ ਗੇਟ ਲੱਗਿਆ ਦੁਬਾਰ ਦਾ ਦਸ ਫੁੱਟ ਉੱਚੀ ਹੈਗੀ ਐਂ।
ਪਰ ਇਸ ਮੌਸਮ ਚ ਨਾ ਡਰ ਲੱਗਦਾ ਉੱਥੇ ਸੱਪ ਸਪੋਲਿਆਂ ਦਾ ਬੜਾ ਹਨਾ।
ਅੰਦਰ ਟਾਇਲਾਂ ਲੱਗੀਆਂ ਜੀ ਬਿਲਕੁਲ ਨੀਲਾ ਪਾਣੀ ਸਾਫ਼ ਨਜ਼ਰ ਆਦਾ ਸਭ ਸੱਪ- ਸਪੋਲੇ ਨਹੀਂ ਕੁਛ ਨੀ।
ਨਹੀਂ ਜਿਵੇਂ ਫਾਰਮ ਹਾਊਸ ਦੇ ਹੈ ਤਾਂ ਕੱਚਾ ਹੀ ਨਾ ਅੱਜ ਕੱਲ੍ਹ ਬਾਰਸ਼ਾ ਚ ਬੜੇ ਨਿਕਲਦੇ ਨੇ।
ਨਹੀਂ-ਨਹੀਂ ਅਸੀਂ ਤੇ ਪੱਕਾ ਮਕਾਨ ਬਣਾਇਆ ਜੀ, ਸੀਮੈਂਟਿਡ ਜਾਲੀ ਆਲੇ ਦਰਵਾਜ਼ੇ ਲਾਏ ਨੇ ਅੰਦਰ ਤੇ ਮੱਛਰ ਵੀ ਨਹੀਂ ਵੱੜ ਸਕਦਾ।
ਹਾਂ।
ਅੰਦਰ ਅਸੀਂ ਪੂਰਾ ਉਹ ਛਿਕਾਅ ਵੀ ਕਰਦੇ ਨਾ, ਜਿਹਦੇ ਨਾਲ ਉਹ ਮਕੌੜੇ ਨਾ ਵੜਨ ਅੰਦਰ ਘਰ ਦੇ।
ਅੱਛਾ ਪੂਰੀ ਜਾਨੀਕਿ ਹਾਂ ਜਿਹੜਾ ਬੰਦਾ ਰਹਿੰਦਾ ਉਹ ਪੂਰੀ ਕੇਅਰ ਕਰਦਾ ਪਿਆ ਨਾ, ਉਥੇ ਇਸ ਟਾਈਮ ਸਾਫ਼ ਸਫ਼ਾਈ ਵੀ ਸੋਹਣੀ ਐ।
ਆਲੇ ਦੁਆਲੇ ਵੀ ਛਿੜਕਾਓ ਕਰਕੇ ਰੱਖੀ ਦਾ ਦਵਾਈ ਦਾ ਕਿ ਸੱਪ ਸਪੋਲਾ, ਕੋਈ ਨਜ਼ਦੀਕ ਨਾ ਆਵੇ ਉਥੇ।
ਇਹ ਵੀ ਗੱਲ ਠੀਕ ਐ। ਹੋਰ ਜਿੰਨੀ ਅੱਜ ਕੱਲ ਤਾਂ ਜਿੰਨੀ ਸਾਫ਼ ਸਫ਼ਾਈ ਰੱਖੋ ਉਨੀਂ ਵਧੀਆ ਨੀ ਤਾਂ ਅੱਜ ਕੱਲ ਮੌਸਮ ਹੀ ਏਦਾਂ ਦਾ ਵੀ ਕਿਤੇ ਵੀ ਕੁੱਛ ਵੀ ਨਿਕਲ ਜਾਂਦਾ।
ਹਾਂਜੀ -ਹਾਂਜੀ- ਹਾਂਜੀ।
ਹਾਂ ਹੋਰ ਸੁਣਾਓ?
ਹੋਰ ਜੀ।
ਹੋਰ ਬਸ ਵਧੀਆ ਲਾਈਟ ਲੁਟ ਦਾ ਕਿਵੇਂ ਚੱਲ ਰਿਹਾ ਉਦਰ ਤੁਹਾਡੇ ਪਿੰਡਾਂ ਚ।
ਲਾਈਟ ਏ ਨਹੀਂ ਪਿੰਡਾਂ ਚ ਤੇ ਘੱਟ ਵੱਧ ਹੀ ਲੱਗਦਾ ਜੀ ਕਿਉਂਕਿ ਸਾਡੇ ਇੱਧਰ ਡੈਮ ਪੈ ਜਾਂਦੇ ਨੇ ਨਾ ਜੀ।
ਅੱਛਾ -ਅੱਛਾ ਹਾਂ, ਵੈਸੇ ਅੱਜ ਕੱਲ ਪਿੰਡ ਹੋਣ ਸ਼ਹਿਰ ਹੋਣ ਕੱਟ ਬਹੁਤ ਹੀ ਘੱਟ ਲੱਗਦੇ ਨੇ। ਹਾਂ। ਚਲੋ ਠੀਕ ਹੈ ਹੁਣ ਤੁਸੀਂ ਜਾਓਗੇ ਆਪਣਾ ਤੇ ਸਾਨੂੰ ਜ਼ਰੂਰ ਦੱਸਣਾ, ਅਸੀਂ ਜ਼ਰੂਰ ਚੱਲਾਂਗੇ ਤੁਹਾਡੇ ਨਾਲ।
ਠੀਕ ਹੈ ਜੀ, ਠੀਕ ਹੈ ਸਤਿ ਸ਼੍ਰੀ ਅਕਾਲ ਜੀ।